ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਏ?
ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਹੋਰ ਕੀ ਕਰ ਰਹੇ ਹੋ।
ਬਸ ਹੁਣੇ ਫ੍ਰਰੀ ਹੋਏ। ਅੱਜ ਥੋੜਾ ਲੇਟ ਫਰੀ ਹੋ ਗਏ, ਆਲੂ ਵਾਲੀ ਰੋਟੀ ਬਣਾਉਣੀ ਸੀ ਪਾਪਾ ਕਹਿੰਦੇ
ਅੱਛਾ, ਆਲੂ ਵਾਲੀ ਰੋਟੀ ਤੁਸੀਂ ਫਰਾਈ ਉਹ ਕੀਤੀ ਏ ਤੰਦੂਰੀ ਬਣਾਈ ਕੇ ਇਦਾਂ
ਦਿਲ ਤੇ ਸੀ ਤੰਦੂਰੀ ਬਣਾਵਾਂ, ਬਟ ਉਹ ਮੇਕਰ ਨੀ ਹੈਗਾ
ਅੱਛਾ ਠੀਕ ਏ, ਠੀਕ ਏ। ਨਾ ਕੜਾਹੀ 'ਚ ਉਹ ਨਹੀਂ ਬਣਦੀ ਸਹੀ ਗੱਲ ਏ, ਕਿਉਂਕਿ ਕੜਾਹੀ ਚਿਪਕ ਵੀ ਜਾਂਦੀ ਹੈ, ਨਾਲੇ ਨਾ ਉਹ ਇੱਕ ਤਾਂ ਉਹ ਮੇਕਰ ਜਿਹੜਾ ਹੁੰਦਾ ਉਹ ਥੋੜ੍ਹਾ ਲੰਬਾ ਹੁੰਦਾ ਹੈ ਨਾ। ਔਰ ਤੇ ਤਾਂ ਸਹੀ ਤਰੀਕੇ ਨਾਲ ਲੱਗ ਜਾਂਦਾ ਏ ਹਮ। ਹਾਂ-ਹਾਂ, ਹਾਂਜੀ-ਹਾਂਜੀ।
ਬਸ ਫੇਰ ਦਿਲ ਤੇ ਤੰਦੂਰੀ ਦਾ ਹੀ ਸੀ ਖਾਂਣ ਤੇ, ਕਿਉਂਕਿ ਬੜੀ ਟੇਸਟੀ ਲਗਦੀ ਏ ਮੇਰੀ ਸਿਸ ਟਰ ਸਾਨੂੰ ਅਸੀਂ ਜਾਂਦੇ ਆ, ਉਹੀਓ ਖਆਉਦੀ ਏ
ਅੱਛਾ ਠੀਕ ਏ ਹਾਂ ਬਹੁਤ ਵਧੀਆ ਲੱਗਦੀ ਹੈ ਤੰਦੂਰੀ ਵਾਲੀ ਤੇ। ਕਿਉਂਕਿ ਤਾਂ ਅਸੀਂ ਉਹਨੂੰ ਤਲਦੇ ਨਹੀਂ ਹਾਂ, ਓਹ ਤਾਂ ਵੈਸੇ ਵੀ ਤਲੀ ਹੋਈ ਤਾਂ ਕਈ ਖਾਂਦੇ ਨਹੀਂ ਹੈ। ਤੇ ਉਹ ਫੇਰ ਤੰਦੂਰੀ ਵਾਲੀ ਵਧੀਆ ਲੱਗਦੀ ਹੈ। ਹਾਂ, ਹਾਂ ਹੋਰ ਹੋਰ ਸੁਣਾਓ? ਅੱਛਾ, ਅੱਛਾ।
ਬਸ, ਕੱਪੜੇ -ਕੁਪੜੇ ਵੀ ਸੀ ਵਾਸ਼ ਕਰਨ ਵਾਲੇ ਮੈਂ ਕਿਹਾ ਪਹਿਲੇ ਫ੍ਰਰੀ ਹੋ ਜਾਈਏ ਫੇਰ ਤੁਹਾਡੇ ਨਾਲ ਮੇਰਾ ਦਿਲ ਸੀ, ਫੋਨ ਕਰਾਂਗੀ ਬਟ ਤੁਹਾਡਾ ਹੀ ਆ ਗਿਆ।
ਹਾਂ ਬਸ ਬੱਚੇ ਗਏ ਦੇ ਹੈ ਨਾ ਸਕੂਲ, ਇਸ ਕਰਕੇ ਮੈਂ ਕਿਹਾ ਕਰ ਲਵਾਂ ਕੋਲ ਤੇ ਨਹੀਂ ਤੇ ਬੱਚੇ ਆ ਜਾਣ ਕਿੱਥੇ ਹੁੰਦੀ ਹੈ ਫੇਰ ਕੋਲ, ਕਿੱਥੇ ਹੁੰਦੀ ਹੈ।
ਸਹੀ ਗੱਲ ਹੈ, ਬੱਚੇ ਵੀ ਕਰਦੇ ਫੇਰ ਬੱਚੇ ਖੁਦ ਵੀ ਖੇਡਣਾ ਖੁਦ ਨਾ ਹੁੰਦਾ, ਸਾਰਾ ਦਿਨ ਸਕੂਲ ਥੋੜ੍ਹੀ ਰਹਿਣਗੇ ਅਗਲੇ
ਫੇਰ ਨਾ ਪਤਾ ਕੀ ਹੈ, ਇਕ ਤਾਂ ਫੋਨ ਕਰੋ ਨਾ ਸਿਰ ਤੇ ਬੈਠੇ ਰਹਿਣਗੇ ਫੋਨ ਦੇ ਦੋ ਫੋਨ ਦੇ ਦੋ। ਔਹ ਫੇਰ ਗੱਲ ਨਹੀਂ ਹੁੰਦੀ, ਸਹੀ ਤਰੀਕੇ ਨਾਲ
ਇਹ ਗੱਲ ਤਾਂ ਸੱਚੀ ਜੇ, ਮਤਲਬ ਫੋਨ ਨੀ ਛੱਡਦੇ ਬੱਚੇ ਬਿਲਕੁਲ ਵੀ
ਕਿਤੇ ਇਹਨਾਂ ਨੂੰ ਫੋਨ ਪਹਿਲੇ ਚਾਹੀਦਾ, ਸਕੂਲ ਅੰਦਰ ਵੜਦੇ ਨੇ ਦੋਨੋ ਜਣੇ ਭੱਜੇ ਆਉਣਗੇ। ਤੇ ਜੋ ਸਭ ਤੋਂ ਪਹਿਲਾਂ ਯੂਨੀਫੋਰਮ, ਫੇਰ ਬਾਹਰੋਂ ਈ ਸ਼ਰਤਾਂ ਵਗੈਰਾ ਲਗਾ ਕੇ ਆਉਣਗੇ, ਜੋ ਯੂਨੀਫਾਰਮ ਉਤਾਰੇਗਾ ਪਹਿਲੇ ਸਭ ਤੋਂ ਪਹਿਲੇ ਮੋਬਲਹੀ ਲਏ ਗਾ ਮਤਲਬ ਆਪਾਂ ਸ਼ਰਾਤਾ‌ ਉਦੇ ਨੇ ਆਪੇ ਤੋਂ ਫੇਰ ਹੱਥੋਂ ਛਿੰਦੇ ਨੇ ਫੇਰ ਇਸ ਕਰਕੇ ਬੱਚੇ ਆ ਜਾਣ ਨਾ, ਫੇਰ ਮੈਂ ਗੱਲ ਹੀ ਨਹੀਂ ਕਰਦੀ।
ਅੱਜ, ਨਹੀਂ ਤੇ ਫੇਰ ਤੁਸੀਂ ਉਹ ਦੋ ਬੱਚੇ ਤੁਹਾਡੇ ਫੇਰ ਫੋਨ ਲੜਾਈ ਨੀ ਹੁੰਦੀ, ਫੇਰ ਫੋਨ ਇੱਕ ਪਿੱਛੇ
ਤੇ ਫੇਰ ਸਹੀ ਹੈ ਨਾ ਸਗੋਂ ਇੱਕ ਫ਼ੋਨ ਅਗਰ ਮੈਂ ਇੱਕ ਹੋਰ ਲੈ ਲਾਂ, ਤਾਂ ਬੱਚੇ ਫਿਰ ਸਾਰਾ ਦਿਨ ਹੀ ਵੇਖਣਗੇ ਨਾ। ਇੱਕ ਮੇਰਾ ਲੱਲਣਗੇ ਇੱਕ ਹੋਰ ਇੱਕ ਫੋਨ ਦਾ ਇਹ ਇਹ ਕਿ ਫਿਰ ਉਹ ਫਿਰ ਵਾਰੀਆਂ ਵੱਜੀ ਜਾਣਗੀਆਂ ਕਿ ਅਗਰ ਉਹਨੇ ਥੋੜ੍ਹੀ ਦੇਰ ਵੇਖਿਆ ਫਿਰ ਉਹ ਕੁ ਛਨ ਕੇ ਦੂਸਰੇ ਦਾ ਆਂਗੀ ਫਿਰ
ਮੇਰੇ ਭਾਬੀ ਆਏ ਹੋਏ ਸੀ ਨਾ ਉਹਦੋਂ ਮੁੰਡੇ ਨੇ ਥੋੜੇ ਦੇਰ ਫੋਨ ਚਲਾ ਲਿਆ ਫ ਕਹਿੰਦੀ ਇੰਨੇ ਮਿੰਟ ਇੰਨੇ ਚਲਾਇਆ ਮੰਮੀ ਹੁਣ ਮੈਂ ਵੀ ਚਲਾਵਾਂਗੀ ਮੈਂ ਕਿਹਾ ਦੇਖੋ ਕਿ
ਹਾਂ ਲੇਕਿਨ ਮੈਂ ਜ਼ਿਆਦਾ ਵੈਸੇ ਦਿੰਦੀ ਨਹੀਂ ਹਾਂ। ਇਹਨਾਂ ਨੂੰ ਕਿਉਂਕਿ ਫਿਰ ਸਕੂਲੋਂ ਆ ਕੇ ਤਾਂ ਦੇ ਦਿੰਦੀ ਹਾਂ ਚਲੋ ਰੋਟੀ ਰੂਟੀ ਖਾ ਲੈਂਦੇ ਨੇ ਫਿਰ ਜਦ ਤੱਕ ਦੇ ਕੇ ਉਸ ਤੋਂ ਬਾਅਦ ਫਿਰ ਛੋਟੇਆਂ ਨੂੰ ਮੈਂ ਸਵਾ ਦਿੰਦੀ ਹਾਂ ਇੱਕ ਦਾ ਟਿਊਸ਼ਨ ਟਿਊਸ਼ਨ ਦਾ ਟਾਈਮ ਹੋ ਜਾਂਦਾ ਟਿਊਸ਼ਨ ਚਲੇ ਜਾਂਦਾ ਫਿਰ ਘੱਟ ਹੀ ਹੈ। ਤੇ ਜ਼ਿਆਦਾ ਮੈਂ ਦਿੰਦੀ ਨਹੀਂ ਆ ਹਾਂ। ਹਾਂ ਬਿਲਕੁਲ ਬਸ ਏਹ ਹੈ ਹੀ ਕਿ ਫੇਰ ਥੋੜ੍ਹੀ ਦੇਰ ਮੈਂ ਖੁਦ ਦੇ ਵੀ ਦਿੰਨੀ ਆ ਕਿ ਚਲੋ ਅਗਰ ਬੱਚੇ ਮੇਰੇ ਕਹਿਣੇ ਤੇ ਹੈ ਤੇ ਹੈ ਨਾ ਹਾਂ ਮੇਰੇ ਤੇ ਹੈ ਤੇ ਹੈ ਨਾ ਕਿ ਜ਼ਿਆਦਾ ਨਹੀ ਦੇਖਦੇ ਬਸ। ਅਤੇ ਹੋਰ ਮੈਂ ਤਾਂ ਤੁਹਾਨੂੰ ਕੀਤਾ ਸੀਗਾ ਮੈਂ ਪੁੱਛਣਾ ਸੀਗਾ ਤੁਸੀਂ ਜਿੱਦਾਂ ਮੇਰੇ ਥੋੜ੍ਹੇ ਜਿਹੇ ਨਾ ਐਕਨੇ ਵਗੈਰਾ ਕਹਿ ਲਓ ਜਾਂ ਦਾਣੇ ਕੁਝ ਵੀ ਇਹ ਮੇਰੇ ਫੇਸ ਹੋਏ ਦੇ ਨੇ ਤੇ ਕੁਛ ਦੱਸੋ? ਹਾਂ ਕੋਈ ਹੋਮ ਰੈਮਡੀ ਹੋਏ ਜਾਂ ਕੋਈ ਅੱਛਾ ਜਿਹਾ ਕੋਈ ਪ੍ਰੋਡਕਟ ਹੋਏ।
ਜੇ ਤੁਸੀਂ ਹੋਮ ਹੋਮ ਰੈਮੇਡੀ ਦੇਖੋ ਪਹਿਲੀ ਗੱਲ ਹੈ ਤੁਸੀਂ ਆਪਣੇ ਫੇਸ ਨੂੰ ਕਦੇ ਵੀ ਬਾਹਰ ਜਾ ਰਹੇ ਹੋ ਤੇ ਕਵਰ ਕਰਕੇ ਜਾਓ
ਅੱਛਾ ਵੈਸੇ ਤੇ ਮੈਂ ਵੇਖਿਆ ਕਿ ਮੈਂ ਦੁਪਹਿਰ ਵੇਲੇ ਜ਼ਿਆਦਾ ਵ ਬਾਹਰ ਨਿਕਲਦੀ ਨਹੀਂ ਸ਼ਾਇਦ ਗਰਮੀ ਕਰਕੇ ਹੈ ਕੀ ਹੈ। ਕਾਫੀ ਦਾਣੇ ਨਾ ਛੋਟੇ ਛੋਟੇ ਛੋਟੇ ਛੋਟੇ ਹਾਂ ਹੂੰ
ਪੈ ਰਹੀ ਹੈ ਕਿ ਮਤਲਬ ਨੀਚੇ ਫਰਸ਼ ਪਹਿਲੇ ਨਾ ਪਹਿਲੇ ਟਾਈਮ ਤੇ ਫਰਸ਼ ਠੰਡਾ ਵੀ ਲੱਗਦਾ ਸੀ ਗਰਮੀਆਂ ਵਿੱਚ। ਫਿਰ ਬੰਦੇ ਨੀਚੇ ਬੈਠਦੇ ਸੀ। ਹੁਣ ਤੇ ਫਰਸ਼ ਏਦਾਂ ਦੇ ਨੇ ਫਰਸ਼ ਤੇ ਵੀ ਨੀ ਬੈਠੇ ਬੈਠਿਆ ਜਾਂਦਾ ਗਰਮੀ ਇਨੀ ਜ਼ਿਆਦਾ ਪੈ ਰਹੀ ਹੈ ਨਾ ਕੁਛ ਹੋ ਨਹੀਂ ਸਕਦਾ ਗਰਮੀ ਦਾ ਤੇ ਮੇਰੇ ਆਪਦੇ ਹੋਏ ਦੇ ਆ ਬਟ ਮੈਂ ਨਾ ਪ੍ਰੋਡਕਟ ਹਾਂ ਸਕਿਨ ਕੇਅਰ ਦੇ ਪੂਰੇ। ਹੋਰ ਅਗਰ ਘਰ ਦਾ ਵੀ ਕੁਝ ਕਰਨਾ ਹੁੰਦਾ ਹੈ ਤੇ ਫਿਰ ਮੈਂ ਨੋਰਮਲੀ ਇੱਕ ਪੇ
ਪਹਿਲੇ ਘਰ ਦਾ ਦੱਸੋ? ਹਾਂ।
ਹਾਂਜੀ, ਤੇ ਮੈਂ ਨਾ ਨੋਰਮਲੀ ਇੱਕ ਪੇਸਟ ਯੂਜ ਕਰਦੀ ਹਾਂ ਬਸ ਉਹਨੂੰ ਮੈਂ ਥੋੜਾ ਲ ਲਾ ਲੈੈਂਦੀ ਹ ਆ ਨਾ ਮੈਨ ਫੇਸ ਨੂੰ ਮੇਰਾ ਠੰਡਾ ਵੀ ਰਹਿੰਦਾ ਕੂਲਿੰਗ ਦਿੰਦਾ ਫੇਸ ਨੂੰ ਪਲੱਸ ਮੈਨੂੰ ਇਹ ਏ ਕਿ ਫੇਸ ਨੂੰ ਬਰਾਇਟ ਕਰ ਦਿੰਦਾ ਉਹ।
ਅੱਛਾ। ਮੈਨੂੰ ਵੀ ਦੱਸੋ? ਮੇਰਾ ਨਾ ਥੋੜਾ ਓਲੀ ਫੇਸ ਹੈ ਨਾ, ਓਇਲੀ ਫੇਸ ਦੇ ਚੱਕਰ ਚ ਨਾ ਛੋਟੇ-ਛੋਟੇ ਦਾਣੇ ਹਾਂ, ਛੋਟੇ-ਛੋਟੇ ਦਾਣੇ ਨਿਕਲ ਆਉਂਦੇ ਨੇ ਫੇਸ 'ਤੇ ਹਾਂਜੀ-ਹਾਂਜੀ।
ਤੁਸੀਂ ਥੋੜਾ ਜਿਹਾ ਬੇਸਨ ਵੀ ਪਾਉਣਾ ਹੈ, ਕੌਫੀ ਵੀ ਪਾਨੀ ਹੈ, ਥੋੜੀ ਜਿਹੀ ਹਲਦੀ ਵੀ ਪਾਨੀ ਹੈ।
ਅਤੇ ਕੌਫੀ ਦਾ ਇੱਕ ਜਿੱਦਾਂ ਸੇਸ਼ੇ ਆਉਂਦਾ ਛੋਟਾ ਪਾਊਚ ਆਂਦਾ ਉਹ ਪਾਊਚ ਪੂਰਾ ਜਾਂ ਹਾਫ।
ਟੈਨ ਰੁਪੀਸ ਵਾਲਾ ਪਾਊਚ ਪਾ ਲਓਗੇ ਤੇ ਪੂਰਾ ਹੀ ਪਏਗਾ ਉਹ ਫਿਰ।
ਅੱਛਾ, ਇੱਕ ਨਾ ਇੱਕ ਹੋਰ ਵੀ ਛੋਟਾ ਹੁੰਦਾ ਫਾਈਵ ਰੁਪੀਜ਼ ਦਾ।
ਹਾਂ, ਉਹ ਪਾਲੋ ਪੂਰਾ ਉਹ ਕੋਈ ਦਿੱਕਤ ਨੀ ਹੈ, ਹਾਂਜੀ-ਹਾਂਜੀ ਉਹ ਪੂਰਾ ਪਾਲੋ। ਕਈ ਵਾਰੀ ਕੌਫੀ ਜ਼ਿਆਦਾ ਹੋ ਜਾਂਦੀ ਐ ਦਸ ਰੁਪਏ ਵਾਲੀ ਵਿੱਚ ਵੀ, ਤੇ ਉਹ-ਉਹ ਪਾ ਕੇ ਫਿਰ ਥੋੜੀ ਜਿਹੀ ਹਲਦੀ ਬੇਸਨ ਪਾਦੋ ਤੋਂ ਯੋ ਹਾਫ ਸਪੂਨ ਪਾ ਲੈਣਾ। ਫਿਰ ਤੇ ਦਹੀਂ ਦਾ ਪੂਰਾ ਫੁਲ ਸਪੂਨ ਜਿਵੇਂ ਤੁਹਾਡੇ ਈ ਫੇਸ ਤੇ ਲੱਗੇ ਓਨਾ ਈ ਬਣਾਣਾ ਤੁਸੀਂ ਫਿਰ ਥੋੜੀ ਜਿਹੀ ਸ਼ਹਿਦ ਪਾਲਾ ਥੋੜਾ ਜ ਜਾਂ ਨਿੰਬੂ, ਹਾਫ ਕਰਕੇ ਨਿੰਬੂ ਨੂੰ ਉਹ ਪਾਣਾ ਫਿਰ ਉਹਨੂੰ ਪੂਰਾ ਮਿਕਸਅਪ ਕਰਨਾ ਥੋੜ੍ਹੀ ਦੇਰ ਉਹਨੂੰ ਰੱਖ ਦੇਣਾ, ਚਾਹੇ ਫ੍ਰਿਜ ਹਾਂਜੀ, ਚਾਹੇ ਫਰਿਜ ਚ ਰੱਖੋ ਚਾਹੇ ਜਿਵੇਂ ਰੱਖੋ, ਫਿਰ ਉਹਨੂੰ ਅਪਲਾਈ ਕਰਨਾ ਫ ਟੀ ਮਿੰਟ ਆਸਤੇ ਸੀ।
ਅੱਛਾ-ਅੱਛਾ-ਅੱਛਾ।
ਥੋੜਾ ਜਾ ਉਹ ਨਾ ਠੀਕ ਸੁੱਕੇਗਾ ਨੀ ਉਹ ਥੋੜਾ ਜਿਹਾ ਐਦਾ ਰਏਗਾ। ਬਿਲਕੁਲ।
ਹਾਂ ਸਮਝ ਗਈ। ਗਿੱਲਾ-ਗਿੱਲਾ, ਪਤਲਾ ਹਾਂ-ਹਾਂ ਥੋੜ੍ਹਾ ਜਿਹਾ। ਅੱਛਾ, ਮੈਲਟੀ ਜਾ ਟਾਈਪ ਹੋਏਗਾ ਹਨਾ, ਕਿਉਂਕਿ ਦਹੀਂ ਹੋਏਗੀ। ਹਾਂ, ਦਹੀਂ ਨਾਲ ਤਾਂ ਮੈਲਟ ਹੋ ਜਾਂਦਾ ਨਾ ਥੋੜਾ ਅੱਛਾ, ਠੀਕ-ਠੀਕ ਐ ਹਾਂ।
ਬਾਕੀ ਇਹ ਪੇਸਟ ਬੜੀ ਵਧੀਆ ਜੇ ਤੁਹਾਡਾ ਮਨ ਕਰੇ ਕਿ ਤੁਸੀਂ ਹਲਦੀ ਨਈ ਪਾਣੀ ਏ, ਔਰ ਨਿੰਬੂ ਨੀ ਪਾਣਾ, ਫਿਰ ਤੁਸੀਂ ਦਹੀਂ ਸ਼ਹਿਦ, ਕੌਫੀ ਤੇ ਬੇਸਨ ਯੂਜ ਕਰ ਸਕਦੇ ਓ।
ਹਾਂ, ਜਿੱਦਾਂ ਅਗਰ ਅਸੀਂ ਨਿੰਬੂ ਪਾਵਾਂਗੇ ਜਿੱਦਾਂ ਦਾਣੇ ਨੇ ਤੇ ਜਲਣ ਤਾਂ ਨੀ ਹੋਏਗੀ ਉਹਨਾਂ ਨਾਲ।
ਨਹੀਂ, ਜਲਣ ਨੀ ਹੋਏਗੀ ਇਹ ਮਤਲਬ ਨਿੰਬੂ ਪਾਣ ਨਾਲ ਆਪਣੇ ਫੇਸ ਨੂੰ ਥੋੜਾ ਫਰਕ ਪੈਣਾ ਸ਼ੁਰੂ ਹੁੰਦਾ ਐ, ਨਿੰਬੂ ਵਿੱਚ ਵੀ ਕੋਈ ਉਹ ਹੁੰਦਾ ਨਾ, ਉਸਦੀ ਵਜਾ ਤੋਂ ਫਿਰ ਬ੍ਰਾਈਟ ਵੀ ਕਰੇਗਾ ਐਕਨੇ ਨੂੰ ਥੋੜਾ ਦੇਖੋ ਕੋਈ ਵੀ ਚੀਜ਼ ਆਪਾਂ ਕਰਦੇ ਆ ਨਾ ਮਿਨੀਮਮ ਉਹਨੂੰ ਪੰਦਰਾਂ ਦਿਨ ਬਾਦ ਫ਼ਰਕ ਪੈਣਾ ਦਿਖਦਾ ਫੇਸ ਦੇ ਉੱਤੇ ਹੁਣ ਅਗਰਾਂ ਆ ਆਪਾਂ ਕੋਈ ਪ੍ਰੋਡਕਟ ਵੀ ਯੂਜ ਕਰਦੇ ਆ, ਨਾ ਉਹ ਪ੍ਰੋਡਕਟ ਵੀ ਆਪਾਂ ਨੂੰ ਮਹੀਨੇ ਬਾਦ ਈ ਦਿਖਾਣ ਗੇ ਕਿ ਫਰਕ ਪਿਆ।
ਹਾਂ ਇਹ ਤਾਂ ਹੈ ਈ ਐ ਕਿਉਂਕਿ
ਕਹਿੰਦਾ ਦਾ ਕੁਛ ਲੈਣ ਤੇ ਵੀ ਆਪਾਂ ਨੂੰ ਇਹੀ ਕਹਿਣਗੇ ਕਿ ਇੰਨੀ ਜਲਦੀ ਫਰਕ ਨਈ ਪੈਂਦਾ।
ਨਈ ਪੈਂਦਾ ਇਹ ਐ ਤੇ ਹੈ ਥੋੜ੍ਹਾ ਜਿਹਾ ਯੂਜ ਕਰਾਂਗੇ ਤਾਂਹੀ ਪਏਗਾ ਨਾ ਇੱਕੋ ਵਾਰ 'ਚ ਤਾਂ ਯੂਜ ਹੋਏ ਅ ਫ਼ਰਕ ਪਏਗਾ ਨੀ ਐ।
ਤੁਸੀਂ ਹਫ਼ਤੇ ਬਾਦ ਦੇਖਲਾ ਤੁਹਾਡੇ ਫੇਸ ਤੇ ਔਰ ਅਗਰ ਤੁਹਾਡੇ ਫੇਸ ਤੇ ਕੁੱਝ ਜ਼ਿਆਦਾ ਲੱਗ ਰਿਆ ਤੁਹਾਨੂੰ ਕਿ ਮੈਂ ਇਹ ਸਭ ਚੀਜ਼ਾਂ ਨਾ ਲਗਾਵਾਂ ਤੇ ਫੇਰ ਤੁਸੀਂ ਸਿਰਫ ਜੋ ਆਲੂ ਹੁੰਦਾ ਨਾ ਆਲੂ ਦਾ ਰਸ ਨਿਕਾਲ ਕੇ ਰੋਜ਼ ਫੇਸ ਤੇ ਅਪਲਾਈ ਕਰ ਲੋ ਬਸ
ਆਲੂ ਸਿਰਫ ਸਿੰਗਲ ਆਲੂ ਮਤਲਬ ਸਿਰਫ ਸਿੰ ਹਾਂ ਅੱਛਾ।
ਉਹ ਤੁਹਾਡੇ ਫੇਸ ਤੋਂ ਸਾਰੇ ਪਿਗਮਨ ਵੀ ਹਟਾ ਦੇਗਾ ਤੁਹਾਡੇ ਫੇਸ ਨੂੰ ਬ੍ਰਈਟ ਵੀ ਕਰੇਗਾ ਤੁਹਾਡੇ ਫੇਸ ਤੋਂ ਸਾਰੇ ਉਹ ਜਿਹੜੇ ਡਾਕ ਸਪੋਰਟਸ ਹੁੰਦੇ ਨੇ ਨਾ ਉਹ ਵੀ ਸਭ ਕੁਛ ਧੀਰੇ ਧੀਰੇ ਕਲੀਅਰ ਕਰਨੇ ਸ਼ੁਰੂ ਕਰਦੇ ਗਾ।
ਅੱਛਾ ਤੁਹਾਨੂੰ ਇਹ ਪਤਾ ਕਿ ਜਿੱਦਾਂ ਰਾਈਸ ਵੋਟਰ ਕਿੱਦਾਂ ਹੁੰਦਾ ਐ? ਜਿੱਦਾਂ ਰਾਈਸ ਨੂੰ ਅਸੀਂ ਕਿੱਦਾਂ ਉਹ ਕਰਨਾ ਰਾਈਸ ਵਾਟਰ ਕਈ ਬਣਾਦੇ ਨੇ ਕਈ ਮੈਨੂੰ ਕਹਿੰਦੇ ਨੇ ਰਾਈਸ ਵਾਟਰ ਰਾਈਸ ਵਾਟਰ ਰਾਈਸ ਵਾਟਰ ਕਰਨਾ ਬੰਦਾ ਬਣਾਣਾ ਕਿੱਦਾਂ
ਤੁਸੀਂ ਰਾਈਜ਼ ਨੂੰ ਜਿੱਦਾਂ ਆਪਾਂ ਸੇਨੇ ਆ ਚਾਵਲ ਬਣਾਣ ਲੱਗੇ ਬਸ ਉਹਨੂੰ ਤੁਸੀਂ ਸ ਰਾਤੀ ਸੇ ਕੇ ਰੱਖਦੋ ਔਰ ਜਿਹੜੇ ਸਵੇਰੇ ਜਿਹੜਾ ਉਹ ਪਾਨੀ ਉਹਦਾ ਬੱਚਿਆ-ਕੁਚਿਆ ਹੋਏਗਾ ਨਾ
ਅੱਛਾ ਤੇ ਧੋਨੇ ਧੋ ਕੇ ਰਾਈਸ
ਹਾਂਜੀ ਇੱਕ ਵਾਰੀ ਤੋ ਕੇ ਹਾਂਜੀ- ਹਾਂਜੀ ਤੁਹਾਡਾ ਮਨ ਕਰੇ ਇੱਕ ਵਾਰੀ ਧੋ ਤੁਹਾਨੂੰ ਅਗਰ ਜ਼ਿਆਦਾ ਲੱਗ ਰਿਹਾ ਗੰਦੇ ਤੇ ਫਿਰ ਤੁਸੀਂ ਦੋ ਵਾਰੀ ਧੋ ਫ਼ਿਰ ਉਹਨੂੰ ਸੇ ਕੇ ਰੱਖ ਦੋ ਬਸ ਫੇਰ ਉਹ ਵੀ ਰਾਈਸ ਵੋਟਰ ਏ।
ਅੱਛਾ ਕਈ ਉਹਦਾ ਪਾਊਡਰ ਵੀ ਕਈ ਬਣਾੰਦੇ ਨੇ ਜਿਦਾ ਜਿਦਾਂ ਤੁਸੀਂ ਜਿੱਦਾਂ ਹੁਨ ਮੈਨੂੰ ਰੈ ਰੈਮੇਡੀ ਦੱਸੀ ਏ।
ਹਾਂਜੀ ਹੁਨ ਜਿੱਦਾਂ ਮੈਨੂੰ ਨਾ ਮੇਰੇ ਵਾਲਾ ਤੇ ਨਾ ਥੋੜਾ ਮੈਨੂੰ ਲੱਗ ਰਹਾ ਸੀ ਮੇਰੇ ਰਫ-ਰਫ ਹੋ ਰਹੇ ਤੇ ਫੇਰ ਮੈਨੇ ਉਹਦਾ ਅ ਰਾਈਸ ਫਲਾਰ ਲੈ ਕੇ ਆਈ ਮੈਂ, ਤੇ
ਅੱਛਾ। ਅੱਛਾ, ਚੀਆ ਸੀਡ ਸਰ ਅੱਛਾ-ਅੱਛਾ ਠੀਕ ਹੈ ਸਮਝ ਗਈ ਆ।
ਨਹੀਂ ਤੇ ਤੁਸੀਂ ਅਲਸੀ ਦੇਖ ਲਓ ਆਈ ਥਿੰਕ ਅਲਸੀ ਹਨਾ ਅਲਸੀ ਦੇ ਬੀਜ ਜਿਹੜੇ ਹੁੰਦੇ, ਉਹ ਔਰ ਚਾਵਲ ਦਾ ਆਟਾ ਲੈ ਕੇ ਆਈ ਮੈਨੇ ਇੱਕ ਗਲਾਸ ਪਾਣੀ ਦਾ ਪਾਇਆ ਚਾਵਲ ਦਾ ਆਟਾ ਪਾਇਆ ਮੈਨੇ ਦੋ ਚਮਚ ਔਰ ਇੱਕ ਪਾਇਆ ਅਲਸੀ ਦਾ ਚਮਚ ਉਹਦੇ ਵਿੱਚ ਮੈਂਨੇ ਦੋ ਟੇਬਲ ਔਰ ਇੱਕ ਚਮਚ ਪਾਇਆ ਮੈਂਨੇ ਕੋਕੋਨਟ ਓਇਲ, ਔਰ ਦੋ ਵਿਟਾਮਿਨ ਸੀ ਦੇੇ ਕਰੈਪਸੂਲ
ਅੱਛਾ।
ਬਸ ਇਹਨਾਂ ਨੂੰ ਅਸੀਂ ਇੰਨਾ ਉਬਾਲਾ ਦਵਾਇਆ ਕਿ ਇਹ ਕਰੀਮ ਬਨ ਗਈ। ਕਰੀਮ ਬਣਨ ਤੋਂ ਬਾਅਦ ਇਸ ਸਪਾ ਦਾ ਕੰਮ ਕਰਦਾ ਐ ਫੇਰ ਵਾਲਾ ਉੱਤੇ
ਅੱਛਾ।
ਤੇ ਵਾਲਾਂ ਦੇ ਉੱਤੇ ਅਸੀਂ ਹਾਂਜੀ ਮੈਂ ਕੀਤਾ ਸੀ ਮੈਂ ਆਪਨੀ ਭਾਬੀ ਕੋਲ ਵੀ ਗਈ ਸੀ ਨਾ ਉਹਨਾਂ ਨੂੰ ਵੀ ਕਰਵਾਇਆ ਸੀ ਮੈਨੇ ਇਹ
ਅੱਛਾ।
ਮ ਕਿਹਾ ਕਰੋ ਵਾਲ ਅੱਛੇ ਲੱਗਦੇ ਸਿਲਕੀ-ਮਿਲਕੀ ਹੋ ਜਾਂਦੇ ਵਾਲ ਵੀ
ਹਾਂਅ ਸਿਲਕੀ ਵਾਲ ਨੇ ਤਾਂ ਬਹੁਤਾ ਹਾਂ, ਕਿਉਂਕਿ ਬਾਹਰੋਂ ਹਾਂ। ਬਾਹਰੋਂ ਅਸੀਂ ਕਰਵਾਈ ਤਾਂ ਜਿੱਦਾਂ ਕਰਵਾਨ ਜਾਈਏ ਜਿੱਦਾਂ ਪਾਰਲਰ ਵਗੈਰਾ ਤੋਂ ਉਹ ਡਰ ਹੀ ਲੱਗਿਆ ਰਹਿੰਦਾ। ਕੈਮੀਕਲ ਪਤਾ ਨ ਨਹੀਂ ਕਿਹੋ ਜਿਹੇ ਯੂਜ ਕਰਨ ਸਾਡੇ ਵਾਲ ਹੀ ਨਾ ਚੜ੍ਹ ਜਾਣ।
ਸੀ ਨਾ ਮੇਰੇ ਵਾਲ ਸਾਰੇ ਝੜਨੇ ਸ਼ੁਰੂ ਹੋ ਗਏ ਹੁਣ ਉਹ ਕਹਿੰਦੇ ਐ ਕਿ ਰੋ ਹਮੇਸ਼ਾ ਕਰਾਣੇ ਚਾਹੀਦੇ ਛੋੜਣੇ ਨੀ ਚਾਹੀਦੇ ਹੁਨ ਹਮੇਸ਼ਾ ਤੇ ਕੋ ਨੀ
ਹਮੇਸ਼ਾ ਤਾਂ ਕੋਈ ਨੀ ਨਾ-ਨਾ ਸ ਤੁਸੀਂ ਯਕੀਨ ਕਰੋਗੇ। ਕਿ ਮੈਨੇ ਅੱਜ ਤੱਕ ਕਦੀ ਵਾਲਾ 'ਤੇ ਕੋਈ। ਟਰੀਟਮੈਂਟ ਨਹੀਂ ਲਿਆ ਬਜ਼ਾਰੋਂ ਬਾਹਰੋਂ ਸਾਰੇ ਮੈਨੂੰ ਕਹਿੰਦੇ ਨੇ ਤੂੰ ਕਿਉਂ ਨਹੀਂ ਲੈਂਦੀ ਮੈਂ ਕਿਹਾ ਨਾ ਮੈਨੂੰ ਡਰ ਲੱਗਦਾ ਬਸ ਇੱਕ ਵਾਰੀ ਜਿੱਥੇ ਕਰਾ ਲਿਆ ਨਾ ਸਮਝ ਲੋ ਬਾਲ ਜਿੰਨੇ ਵੀ ਹੈਗੇ ਨੇ ਨਾ ਉਹ ਵੀ ਗਏ ਸਮਝ ਲੋ
ਜਾਂਦੇ ਨੇ।
ਕਰਾਨੇ ਈ ਪੈ ਜਾਂਦੇ ਨੇ ਜਾਂ ਵਾਈਟ ਹੋਨੇ ਸ਼ੁਰੂ ਹੋ ਜਾਂਦੇ ਨੇ। ਕਈ ਕਹਿੰਦੇ ਨੇ ਨਾ ਕਲਰ ਕਰਵਾ ਲਿਆ ਕੁਛ ਕਰਵਾ ਲਿਆ ਤੇ ਕਲਰ ਵੀ ਨਹੀਂ ਮੈਨੇ ਆਜ ਤੱਕ ਸਗੋਂ ਮੇਰਾ ਮਨ ਕਰਦਾ ਐ ਕੀ ਚੱਲ ਸਾਰੇ ਕਰਵਾੰਦੇ ਨੇ ਮੈਂ ਵੀ ਕਰਵਾ ਲੈਂਨੀ ਆ
ਪਰ ਸਈ ਐ, ਤੁਸੀਂ ਇੰਨਾ ਵਧੀਆ ਤੁਆਡੇ ਮਾਇੰਡ ਚ ਹੈਗਾ ਕਿ ਬਈ ਮੈਂ ਆਪਣੇ ਚੀਜ਼ਾਂ ਨਈਂ ਖਰਾਬ ਕਰਾਣੀਆਂ।
ਹਾਂ, ਜੋ ਨੈਚੁਰਲ ਏ, ਓ ਨੈਚ
ਹਾਂ, ਜੋ ਦੂਰੋਂ ਨੈਚੁਰਲ ਨਜ਼ਰ ਆਣੀ ਐ, ਓ ਨੈਚੁਰਲ ਈ ਦਿਖਣਾ ਏ ਓਨਾਂ ਨੇ।
ਇਹ ਤਾਂ ਹੈ ਈ ਐ, ਚਲੋ, ਠੀਕ ਐ ਫਿਰ। ਫਿਰ ਕਰਦੇ ਗੱਲ ਤੁਆਡੇ ਨਾਲ ਠੀਕ ਐ। ਸਤਿ ਸ਼੍ਰੀ ਅਕਾਲ।